ਹੈਲੋ।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
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹੋਰ ਕਿੱਥੇ ਰਹਿੰਦੇ ਹੋ? ਬੜੀ ਦੂਰ ਵਾਜ਼ ਹੀ ਨੀ ਆ ਰਹੀ, ਹਾਂ ਬਸ ਵਧੀਆ। ਵਧੀਆ, ਤੁਸੀਂ ਸੁਣਾਓ।
ਵਧੀਆ।
ਹੈਲੋ। ਵਧੀਆ, ਆਵਾਜ਼ ਆ ਰਹੀ ਮੇ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂ। ਹਾਂਜੀ-ਹਾਂਜੀ। ਹੋਰ ਸੁਣਾਓ, ਠੀਕ ਠਾਕ।
ਹਾਂਜੀ, ਵਧੀਆ।
ਹਾਂ, ਮੇਰਾ ਵੀ ਵਧੀਆ ਜੀ ਵਧੀਆ। ਮੈਂ ਪੁੱਛਨਾ ਸੀ ਤੁਹਾਨੂੰ ਭਈ, ਹੈਂ?
ਹਾਂਜੀ ਦੱਸ ਦੱਸੋ-ਦੱਸੋ ਮੌਸਮ ਦਾ ਹੀ ਪੁੱਛ ਰਹੀ ਸੀ ਸਾਡੇ ਤੇ ਬਹੁਤ ਗਰਮੀ ਏ ਨਾ।
ਅੱਛਾ, ਨਹੀਂ-ਨਹੀਂ ਮੌਸ ਸਮ ਇਧਰ ਤੇ ਸਾਡ ਥੋੜ੍ਹਾ ਜਾ ਚੇਂਜ ਜੇ, ਗਰਮੀ ਬਹੋਤ ਸੀਗੀ ਔਰ ਕੱਲ੍ਹ ਦਾ ਠੀਕ ਐ ਹਨੇਰੀ ਮੀਹ ਆਇਆ ਤੇ ਉਹਦੇ ਨਾਲ ਥੋੜਾ, ਜਿਹਾ ਥੋੜਾ ਜਿਹਾ ਚੇਂਜ ਐ। ਹਾਂ, ਗਰਮੀ ਬਹੋਤ ਐ, ਗਰਮੀ ਤੇ ਇੱਥੇ ਵੀ ਬਹੋਤ ਐ। ਹਾਂਜੀ। ਗਰਮੀ ਤੇ ਬਹੋਤ ਐ। ਹੈਲੋ, ਅਵਾਜ਼ ਨੀ ਆ ਰੀ? ਹਾਂਜੀ, ਆਵਾਜ਼ ਨੀ ਆ ਰਹੀ ਤੁਹਾਨੂੰ?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
ਹਾਂਜੀ। ਆਵਾਜ਼ ਤੇ ਮੈਨੂੰ, ਆ ਰਹੀ ਆਵਾਜ਼ ਤੇ ਮੈਨੂੰ ਤੇ ਤੁਹਾਡੀ ਆ ਰਹੀ ਪਰ, ਕਈ ਵਾਰੀ ਪਿੱਛੇ ਰੁਕ ਜਾਂਦੀ।
ਅੱਛਾ।
ਹਾਂਜੀ, ਹਾਂ ਸਭ ਠੀਕ -ਠਾਕ ਸਭ ਠੀਕ। ਮੈਂ ਪੁੱਛਣਾ ਸੀ, ਮੈਂ ਤੁਹਾਡੇ ਕੋਲ ਰੈਸ ਪੀ ਲੈਣੀ ਸੀ, ਮੈਂ ਕਿਹਾ ਤੁਸੀਂ ਕੁਛ ਨਾਸ਼ਤੇ ਵਿੱਚ ਅਲੱਗ ਜਿ ਕੋਈ ਟਿੱਕੀਆਂ, ਕੋਈ ਬ੍ਰੈਡ ਰੋਲ, ਕੁਛ ਬਣਾਉਂਦੇ ਹੋ ਤਾਂ ਮੈਨੂੰ ਰੈਸਪੀ ਦੱਸੋ ਬ੍ਰੈਡ ਰੋਲ ਦੀ, ਅਗਰ ਬ੍ਰੈਡ ਰੋਲ ਬਣਾ ਲੈਂਦੇ ਹੋ ਤਾਂ, ਉਹਦੀ ਰੈਸਪੀ ਦੱਸੋ। ਮੈਂ
ਨਹੀਂ ਮੈਂ ਤੇ ਵੈਸੇ, ਟਕੀਆਂ ਬਣਾ ਲੈਂਦੀ ਹ ਟਿੱਕੀ ਟਿੱਕੀਆਂ ਤੇ ਮੈਂ ਛੋਲਿਆਂ ਦੀ ਦਾਲ ਵਾਲੀਆਂ ਬਣਾਦੀ ਹਾਂ। ਆਲੂ ਚ ਪਾ ਕੇ ਹਾਂਜੀ। ਜੀ ਤੇ। ਉਹ ਬਣਾਈ ਦੀ ਆ, ਛੋਲਿਆਂ ਦੀ ਦਾਲ ਆਲੂ ਬਾਲੇ, ਛੋਲਿਆਂ ਦੀ ਦਾਲ ਉਬਾਲੀ। ਉਹਦੀ ਮਿਸ ਬਣਾ ਕੇ ਤੇ ਹਾਂਜੀ। ਆਲੂਆਂ ਚ ਭਰ ਲਈ ਦੀਏ, ਹਾਂਜੀ-ਹਾਂਜੀ ਉਹ ਬਣਾ ਕੇ, ਨਾਲ ਚਟਨੀ ਹਾਂਜੀ।
ਜਿਵੇਂ ਬਾਜ਼ਾਰ ਮਿਲਦੀ ਏ।
ਹਾਂਜੀ। ਤੇ ਉਹ ਭਰ ਕੇ ਤੇ, ਓ ਬਨਾਉਂਦੇ ਆਂ। ਨਾਲ ਤਿੰਨ ਤਰ੍ਹਾਂ ਦੀ, ਚਟਨੀ ਬਣਾ ਲਈ ਦੀ ਏ।
ਅੱਛਾ, ਚਟਨੀਆਂ ਦਾ ਹੀ ਦੱਸੋ ਨਾ ਚਟਨੀ ਕਿਹੜੀ?
ਧਨੀਏ ਤੇ ਪੁਦੀਨੇ ਬਣਾ ਲਈ ਦੀਏ, ਵੀ ਥੋੜੇ ਜਿਹੇ ਮੈਂ ਅਦਰਕ ਦਾ ਟੁਕੜਾ ਪਾਇਆ, ਲਸਣ ਪਾਇਆ। ਇਮਲੀ ਦਾ ਪਾਣੀ ਪਾਇਆ। ਤੇ ਗਰੈਂਡਰ ਕਰਕੇ, ਤੇ ਉਹ ਬਣਾ ਲਈ ਦੀ, ਇੱਕ ਚਮਚ ਵਿੱਚ ਨਾਲ ਦਹੀਂ ਦਾ ਪਾਲੋ। ਤੇ ਬਾਜ਼ਾਰੀ ਚਟਨੀ ਬਣ ਜਾਂਣੀ ਇੱਕ ਇਮਲੀ ਦੀ, ਇਮਲੀ ਗੁੜ ਦੀ, ਇੱਕ ਬਣਾਈ ਦੀ ਹੈ, ਮੋਮਸ ਵਾਲੀ ਜੜੀ ਟਮਾਟਰਾਂ ਦੀ ਬਣਦੀ ਏ ਮਿਰਚ ਵੀ
ਅੱਛਾ, ਤੇ ਉਹ ਨਾ ਉਹ ਵੀ ਦੱਸੋ, ਕਿਸ ਤਰ੍ਹਾਂ ਬਣਾਉਂਦੇ ਓ?
ਉਹ ਪਹਿਲੋਂ ਸਮਝੋ, ਟਮਾਟਰ ਨੂੰ ਥੋੜਾ ਉਬਾਲ ਲੈਣ ਆਏ ਪੂਰਾ ਸ਼ਿਲਕਾ ਕਾਵਲ ਕਾ ਤਾਂ ਆਰਕੇ ਲਸਨ ਲਸਣ ਡਾਲਣਾ, ਨਾਲ ਬਈ ਕਲਰ ਵਾਲੀ ਜਿਹੜੀ ਰੰਗਦਾਰ ਮਿਰਚ ਹੁੰਦੀ ਹੈ, ਸਬੂਤੀ ਤੁਹਾਡੇ ਕੋਲ ਹੈਗੀ ਉਹ ਪਾ ਲਉ। ਨਹੀਂ, ਤੁਹਾਡੇ ਕੋਲ ਦੂਜੀ ਆ? ਪਾ ਲੈਣਾ ਗ੍ਰੈਂਡਰ ਕਰ ਲੋ ਥੋੜਾ ਜਾ ਵੀ ਤੇ ਲਸਣ ਜਿਵੇਂ ਲਸਣ ਦਾ ਟੇਸਟ ਆਣਾ ਚਾਹੀਦਾ, ਵਿੱਚ। ਬਈ ਉਹਦੇ ਨਾਲ ਜਿਆਦਾ ਸਆਦ ਲੱਗਦੀ ਏ, ਚਟਨੀ। ਫਿਰਬਰੀ ਬਈ ਜਿਵੇਂ ਅਸੀਂ ਗਾਜਰਾਂ ਵਾ ਮੂਲੀਆਂ, ਪਿਆਜ ਸਭ ਬਰੀਕ ਬਰੀਕਹੀ ਕਰ ਲੈਣੇ, ਕੱਦੂਕਸ ਵੀ ਪਿਆਜ ਨਹੀਂ ਕਰਨੇ, ਪਿਆ ਪਿਆਜ ਬਿਲਕੁਲ ਬਰੀਕ -ਬਰੀਕ ਕਟਨਾਵੇ।
ਚੋਪਰ ਕਰ ਲਓ, ਜਿਸ ਤਰ੍ਹਾਂ ਠੀਕ ਹੈ ਠੀਕ ਹੈ ਤੁਸੀਂ ਤਾਂ, ਬਿਲਕੁਲ ਬਾਜ਼ਾਰ ਵਾਲਾ ਟੇਸਟ ਲਿਆ ਰਹੇ ਹੋ ਤੁਸੀਂ ਤੇ ਇੰਝ ਕਰਦੇ ਜਿਵੇਂ ਬਾਜ਼ਾਰ 'ਚ ਦੁਕਾਨ ਤੇਤੇ ਰੇਹੜੀ ਤੇ ਖਲੋ ਕੇ ਖਾਂਦੇ ਨੇ
ਬਜ਼ਾਰੀ ਚੀਜ਼ਾਂ ਘੱਟ ਖਾਂਦੇ ਹਾਂ, ਜਿਹੜਾ ਅਸੀਂ ਆਪਣੇ ਘਰ ਹੀ ਬਣਾ ਕੇ ਖੁਸ਼ ਹਾਂ। ਬਜ਼ਾਰ ਚ ਸਾਨੂੰ ਕੀ ਪਤਾ ਹੈਏ, ਕਿ ਹਾਂਜੀ ਬਜ਼ਾਰ ਹੀ ਸਾਨੂੰ ਕੀ ਪਤਾ ਏ। ਕੀੰਜ ਬਣਾ ਰਹੇ ਨੇ, ਕੀ ਕਰ ਰਹੇ ਨੇ? ਇਸ ਕਰਕੇ ਅਸੀਂ ਇੰਝ ਬਣਾਨੇ, ਦੇ ਨਾਲ ਦਹੀਂ ਦਾ ਮਠਾ ਬਣਾ ਲਈ ਦਾ। ਵੀ
ਬਹੁਤ- ਬਹੁਤ, ਮੈਂ ਉਹੀ ਤੇ ਮੈਂ ਇਹ ਕਹਿ ਰਹੀ ਹਾਂ, ਮੈਂ ਇਹ ਨੀ ਕਹਿ ਰਹੀ ਤੁਸੀਂ ਬਾਜ਼ਾਰ ਮਤਲਬ, ਤੁਸੀਂ ਤੰਝ ਸਾਰ ਚੀਜ਼ਾਂ ਬਣਾ ਲਈਆਂ ਦਹੀਂ ਦਾ ਮੱਠਾ ਕਹਿ ਰਹੇ ਹੋ ਪਿਆਜ਼ ਲੇ ਲੰਬੇ -ਲੰਬੇ ਪਿਆਜ਼, ਚਟਨੀਆਂ।
ਖਾਓ, ਨਹੀਂ ਤੇ ਨਾ ਖਾਓ। ਉਹ ਕੀ ਫਾਇਦਾ, ਇੱਕ ਚਟਨੀ ਬਣਾਈ ਦੇ
ਬਹੁਤ, ਨਹੀਂ -ਨਹੀਂ ਬਹੁਤ ਵਧੀਆ, ਤਰੀਕਾ ਵੀ ਤੁਹਾਡਾ ਵਧੀਆ ਹੈ, ਦੱਸਣ ਦਾ ਵੀ ਤਰੀਕਾ ਵੀਆ ਔਰ ਬ ਤੁਸੀਂ ਚਜ਼ਾਂ ਹੀ ਇਨੀਆਂ ਬਣਾ ਲਿਆ ਮ ਮੇਰੇ ਮੂੰਹ ਤੇ ਪਾਣੀ ਆਉਨ ਲੱਗ ਗਿਆ, ਮੈਨੂੰ ਲੱਗਦਾ ਕਿ ਮੈਨੂੰ ਵੀ ਟਿੱਕੀ ਖਾਨੀ ਉਹ ਨਹੀਂ ਹਾਂ ਤੇ ਉਹ
ਕੀ ਬਨਾੰਦੇ ਓ ਤੁਸੀਂ ਵੀ ਤਾਂ ਦੱਸੋ।
ਨਹੀਂ ਉਈ ਤ ਤ ਦੀ ਤੇ ਮੈਂ ਉਹੀ ਪੁੱਛਿਆ ਮੈਂ ਕਿਹਾ ਪਹਿਲੇ ਇਹਨਾਂ ਨੂੰ ਪੁੱਛਾਂ ਕਿ, ਬੱਚੇ ਤਾਂ ਕੁਛ ਮੰਗਦੇ ਆ ਕੁਛ ਬਣਾਓ ਮੰਮੀ, ਕੁਛ ਅਲੱਗ ਬਣਾਓ, ਤੇ ਮੈਂ ਉਹੀ ਪੁੱਛਦੀ ਵੀ ਕੀ ਬਣਾਇਆ ਜਾਏ ਬਈ, ਟਿੱਕੀਆਂ ਹੋ ਗਈਆਂ, ਜਾਂ ਬ੍ਰੈਡ ਰੋਲ ਹੋ ਗਏ, ਸੈਂਡਵਿਚ ਹੋ ਗਏ, ਇਹਹੀ ਬਣਾ ਬਣਾਉਦੇ ਆਂ, ਹੋਰ ਕੀ ਬਣਾਉਣਾ? ਅਤੇ ਬਰੈੱਡ ਰੋਲ ਕਦੀ ਮੈਂ ਬਨਾਨਾ ਵੀ ਹੋਏ ਨਾ, ਬਰੈਡ ਰੋਲ ਤਾਂ ਮੈਂ ਇਸ ਤਰ੍ਹਾਂ ਹੀ ਕਰਦੀ ਹਾਂ, ਕਿ ਆਲੂ ਬੋਇਲ ਕੀਤੇ ਅਤੇ ਬਰੈਡ ਦੇ ਥੋੜ੍ਹੇ ਟੁਕੜੇ ਵੀ ਜਿਹੜੇ ਹੁੰਦੇ ਆ, ਉਹ ਵੀ ਆਲੂਆਂ ਦੇ ਵਿੱਚ ਹੀ ਮੈਸ਼ ਕਰ ਦਿੱਤੇ। ਹੈਲੋ ਹਾਂ ਆਵਾਜ਼ ਆ ਰਹੀ ਹੈਲੋ
ਹੈਲੋ ਤੁਹਾਨੂੰ ਨੀ ਆ ਰਹੀ ਆਵਾਜ਼
ਇਕਦਮ ਇੱਕਦਮ ਧੁੱਪ ਹੋ ਗਿਆ ਸੀ ਕੁੱਛ ਵੀ ਨੀ ਵਾਚ
ਉਹ ਮੈਂ ਅੰਦਰ ਸੀ ਨਾ ਕਮਰੇ ਚ
ਅੰਦਰ ਉਹ ਫਿਰ ਬਾਹਰ ਆਓ ਤੁਸੀਂ ਹਾਂ ਹਾਂ ਆ ਆ ਰਹੀ ਆਵਾਜ਼ ਪਹਿਲੇ ਇੱਕਦਮ ਬੰਦ ਹੋ ਗਈ ਸੀ ਮੈਨੂੰ ਲੱਗਿਆ ਤੇ ਕਟ ਗਿਆ ਫੋਨ ਹਾਂ ਅਤੇ ਬ ਮੈਂ ਬਹੀ ਦੱਸਦੀ ਸੀਗੀ ਬ੍ਰੈਡ ਰੋਲ ਬਣਾਉਂ ਆ ਨਾ ਮੈਂ ਤੇ ਮੈਂ ਤੇ ਕੁਛ ਕਰ ਲੈਂਦੇ ਪਰ ਕਈ ਲੋਕ ਕੀ ਕਰਦੇ ਆਲੂ ਦੀ ਮਿਨਸ ਅਲੱਗ ਬਣਾਉਂਦੇ ਆ ਔਰ ਬ੍ਰੈਡ ਨੂੰ ਥੋੜ੍ਹਾ ਜਿਹਾ ਪਾਣੀ ਡਿੱਪ ਕਰ ਹਾਂ ਬਰੈਡ ਦੇ ਵਿੱਚ ਪਰ ਪਰ ਉਹਦਾ ਹਾਂ ਹਾਂ ਉਹਨਾਂ ਦਾ ਟੇਸਟ ਅਲੱਗ ਜੇ ਇਹ ਵਾਲੇ ਜ਼ਿਆਦਾ ਟੇਸਟੀ ਲੱਗਦੇ ਜੋ ਬ੍ਰੈਡ ਦੇ ਵਿੱਚ ਆਲੂ ਭਰ ਕੇ ਬਣਾਉਂਦੇ ਆ ਤੇ ਜਿਹੜਾ ਵਿੱਚੇ ਮੈਸ਼ ਕਰਕੇ ਬਣਾਉਣਾ ਉਹ ਅਲੱਗ ਚੀਜ਼ ਬਣ
ਹੋ ਜਾਂਦਾ ਨਾ ਉਹ ਟਿੱਕੀ ਦੀ ਤਰ੍ਹਾਂ ਬਣ ਜਾਂਦਾ ਵੈ ਉਹ ਟੇਸਟ ਅਲੱਗ ਹੁੰਦਾ ਜਿਹੜਾ ਬ੍ਰੈਡ ਦੇ ਉੱਤੇ ਭਰਦੀ ਆ ਨਾ ਵਿੱਚ
ੋ ਲ ਬੰਦੇ ਨਾ ਸਾਂਦੇ ਆਪਣਾ ਬਚਪਨ ਯਾਦ ਆ ਜਾਂਦਾ ਜੇ ਸਾਡੇ ਤੇ ਘਰ ਮਤਲਬ ਕਹਿ ਲੋ ਸੰਡੇ ਨੂੰ ਤੇ ਇਹੀ ਚੀਜ਼ਾਂ ਬਣਦੀ ਆਂ ਹੁੰਦੀਆਂ ਸੀ ਬਰੈਡ ਰੋਲ ਹੋ ਗਏ ਟਿੱਕੀ
ਅਸੀਂ ਵੀ ਆਪਣੇ ਪਾਪਾ ਕੋਲੋਂ ਹੀ ਇਹ ਚੀਜ਼ਾਂ ਅਸੀਂ ਆਪਣੇ ਪਾਪਾ ਕੋਲੋਂ ਸਿੱਖੀਆਂ ਹੋਇਆ ਕਿਉਂਕਿ ਸਾਡੇ ਪਾਪਾ ਆਪਾਂ ਨੂੰ ਆਦਤ ਸੀ ਸੰਡੇ ਦੇ ਸਡੇਏੰਜ੍ਰ ਚੀਜ਼ਾਂ ਖਾਣ ਦੀ
ਦਾਦੀ ਨੂੰ ਬੜਾ ਪਸੰਦ ਹੁੰਦਾ ਸੀ ਤੇ ਉਹਨੂੰ ਕਹਿ ਦਿੰਦੇ ਸੀ ਕਿ ਅੱਜ ਬ੍ਰੈਡ ਰੋਲ ਬਣਨਗੇ ਪਟੈਟੋ ਬੋਲਦੇ ਹੁੰਦੇ ਸੀ ਮ ਉਹ ਅਲੱਗ ਸੀਗਾ ਉਹ ਟਾਈਮ ਨਹੀਂ ਹੁਣ ਮਿਲ ਸਕਦਾ ਸਾਨੂੰ ਜੋ ਅਸੀਂ ਬਚਪਨ ਚ ਆਪਣੇ ਖਾ ਧਾ ਇਹ ਨਾ ਚੀਜ਼ਾਂ ਅੱਜ ਕੋਈ ਨੀ ਰਲ ਕੇ ਰਸੋਈ ਚ ਬੈਠਦਾ ਹਾਂ ਅੱਜ ਕੱਲ੍ਹ ਨਵੇਂ ਨਵੇਂ ਨਾਮ ਹੋਏ ਚੀਜ਼ਾਂ ਤੇ ਉਹੀ ਨਾਮ ਅਲੱਗ ਹੋ ਗਏ ਆ ਤੇ ਮਤਲਬ ਨਾਲੇ ਨਾ ਹੀ ਗਿਣਤੀ ਗਿਣਤੀ ਚ ਵੀ ਨਹੀਂ ਖਾਂਦੀ ਅੰਗੀਠੀਆਂ-ਅੰਗੀਠੀਆਂ ਜਲਾਕੇ ਤੇ ਵਿਚ ਅੰਗੀਠੀ ਹੁੰਦੀ ਤੇ ਆਲੇ ਦੁਆਲੇ ਬਹਿ ਜਾਣਾ ਤੇ ਉਹ ਖਾਣ ਦਾ ਮਜ਼ਾ ਹੀ ਅਲੱਗ ਆਂਦਾ ਹੁੰਦਾ ਸੀ। ਹੋਰ ਅੱਜ- ਕੱਲ ਤੇ ਅੱਜ ਅੱਜ-ਕੱਲ ਜਿੰਨੀਆਂ ਜ਼ਿਆਦਾ ਫੈਸੀਲਿਟੀਆਂ ਹੋ ਗਈਆਂ ਤੇ ਉਨਾ ਹੀ ਕਿਸੇ ਕੋਲ ਟਾਈਮ ਨਹੀਂ ਹੈ। ਗਾ ਨਾ ਸਵਾਦ ਨੀ ਰਹੇ ਉਹ ਚੀਜ਼ਾਂ ਦੇ ਸਵਾਦ ਵੀ ਨਹੀਂ ਰਹੇ ਜਿਹੋ ਜਿਹੀਆਂ ਚੀਜ਼ਾਂ ਪਹਿਲੇ ਬਣਦੀਆਂ ਸੀ, ਉਹ ਸਵਾਦ ਵੀ ਨਹੀਂ ਲੱਗਦੀਆਂ ਹੁਣ ਚੀਜ਼ਾਂ
ਉਹ ਸਾਡੇ ਪਾਪਾ ਤੇ ਸਵੇਰੇ ਉੱਠਦੇ ਸੀ ਉੱਠਦੇ ਸੀ ਸਵੇਰੇ ਸਾਨੂੰ ਆਲੂ ਬਾਲ ਕੇ ਦੇ ਦੇਣੇ ਚਲੋ ਉਹੀ ਉੱਠ ਜੇ ਹੋਣਾ ਚੀਜ਼ਾਂ ਬਣਾਓ।
ਹਾਂ, ਵਾਰੀ- ਵਾਰੀ ਸਭ ਨੇ ਕਰਨਾ ਗਏ ਨੇ ਦਾ ਕੱਦੂ ਬਸ ਕਰ ਮੂਲੀਆਂ ਕੱਦੂਕਸ ਕਰ, ਗਾਜਰ ਕਰ ਕਿਸੇ ਨੇ ਉਹ ਖਾਣੀ ਸੋਸ ਲੈ ਕੇ ਟਮੈਟੋ ਸੋਸ ਅਲੱਗ ਆਂਦੀ ਕਿਸ ਕਿਸਾਨ ਦੀ ਟਮੈਟੋ ਸੋਸ ਕੁਛ ਅਲੱਗ ਹੀ ਕਰਨਾ ਤੇ ਇੰਨਾ ਮਜ਼ਾ ਆਂਦਾ ਹੁੰਦਾ ਸੀ ਦੇ ਦਾਦੀ ਨੂੰ ਅਲੱਗ ਦੇਣ ਜਾਣੀ ਜਾਂ ਦਾਦੀ ਨੂੰ ਕਹਿਣਾ ਅੱਜ ਆ ਜਾਓ ਇੱਧਰ ਘਰ ਹੀ ਆ ਜਾਓ ਦਾਦੀ ਨੇ ਆ ਜਾਣਾ ਉਹਨੇ ਸਪੈਸ਼ਲ ਫੋ ਰਾਤੀ ਹੋਈ ਉਹਨੇ ਕਹਿ ਦੇਣਾ ਕਿ ਮੈਂ ਅੱਜ ਉਧਰ ਈ ਆ ਜਾਣਾ।
ਆਹ ਵੀ ਫਲਾਣੀ ਚੀਜ਼ ਆ ਹ ਪਹਿਲੇ ਬਜ਼ੁਰਗ ਬੰਦੇ ਖਾਂਦੇ ਸੀ ਹਾਂਜੀ।
ਹਾਂ ਪਹਿਲੇ ਕੀ ਹੁੰਦਾ ਸੀ ਬ ਹਾਂ ਨਾ ਨਾ ਜੀ ਨਾ ਅੱਜ- ਕੱਲ੍ਹ ਦੇ ਬੱਚਿਆਂ ਨੂੰ ਵੇਖਦੇ ਆ। ਬਜ਼ੁਰਗਾਂ ਨੂੰ ਭਾਂਏ ਬਾਹਰ ਦਬ ਓਨਾਂ ਤੋ ਪਹਿਲੇ ਆਪਣੇ ਬੱ ਚਾਹ ਮੇਰਾ ਖਾ ਲਏ ਤੇ ਪਹਿਲੇ ਕੀ ਹੁੰਦਾ ਸੀ ਸਾਡੇ ਹੁਣ ਜੇ ਤਾਇਆ ਤਾਈ ਵੀ ਅਸੀਂ ਆਪਣੇ ਦੇਖੀਏ ਨਾ ਆਪਣਾ ਟਾਈਮ ਪਿਛਲਾ ਯਾਦ ਕਰੀਏ ਕੀ ਪੁੱਛਣਾ ਤਾਇਆ ਜੀ ਕੀ ਬਣਾਣਾ ਹੈ। ਦਾਲ ਸਬਜ਼ੀ ਉਹੀ ਬਣਨੀ ਜੋ ਉਹਨਾਂ ਨੇ ਕਹਿਣਾ ਤੇ ਅੱਜ ਕੱਲ ਅੱਜ ਕੱਲ ਬੱਚਿਆਂ ਨੂੰ ਪੁੱਛਦੇ ਆ ਕੀ ਬਣਾਈਏ। ਵੱਡਿਆਂ ਦੀ ਤੇ ਕੋਈ ਮਤਲਬ ਜਿਵੇਂ ਕਹਿੰਦੇ ਨਾ ਵੱਡਿਆਂ ਦੀ ਇਹੰਨੀ ਕੋਈ ਵੈਲਿਯੂ ਹੀ ਨਹੀਂ ਹੈਗੀ ਕਿ ਵੱਡਿਆਂ ਨੂੰ ਪੁੱਛ ਕੋਈ ਚੀਜ਼ ਬਣਾਣੀ ਉਹ
ਨਹੀਂ ਨਹੀਂ ਅ ਅੱਜ ਕੱਲ ਨਹੀਂ ਹੈਗਾ ਅੱਜ ਕੱਲ ਤਾਂ ਜੋ ਆਪ ਉਹਨੂੰ ਪਸੰਦ ਉਹ ਜਾਂ
ਹਾਂ ਜਾਂ ਆਪ ਨੂੰ ਜੋ ਪਸੰਦ ਹੈ ਉਹ ਬਣਾਣਾ ਐ। ਜਾਂ ਬੱਚਿਆਂ ਦੀ ਪਸੰਦ ਬਣਾਣੀ ਵੱਡਿਆਂ ਨੂੰ ਤਾਂ ਕੋਈ ਪੁੱਛਣ ਦਾ ਹੈ ਹੀ ਨਹੀਂ ਰਿਵਾਜ਼ ਹੀ ਖਤਮ ਹੋ ਗਏ ਸ਼ਾਇਦ ਹਾਂ ਰਿਵਾਜ਼ ਖਤਮ ਹੋ ਗਿਆ। ਅਸੀਂ ਸੇਖ ਨਾ ਸਾਡੇ ਤਾਇਆ ਜੀ ਹੁੰਦੇ ਸੀ ਤੇ ਤਾਈ ਨੇ ਉਹਨਾ ਨੇ ਕਹਿਣਾ ਬਈ ਭਰਜਾਈਆਂ ਸਾਡੀਆਂ ਨੇ ਕਹਿਣਾ ਵੀ ਤਾਇਆ ਜੀ ਜੋ ਸਬਜ਼ੀ ਲਿਆਣਗੇ ਨਾ ਉਹੀ ਬਣੇਗੀ ਇਹ ਹਦਾ ਹੁੰਦਾ ਸੀ ਪਹਿਲੇ ਤਾਂ ਸਾਰੇ ਜਾਣੇ ਨੇ ਰਲ ਕੇ ਗਲੀ ਵਿੱਚ ਖੇਡਣਾ ਕਈ ਕੁਛ ਹੋਣਾ ਉਹ ਚੀਜ਼ਾਂ ਨਾਲ ਬੱਚੇ ਰਹੇ ਉਸ ਤਰ੍ਹਾਂ ਦੇ ਜੇ ਕਿਸੇ ਨੇ ਡਾਂਟ ਵੀ ਦਿੱਤਾ ਨਾ ਕਿਸੇ ਦੂਸਰੇ ਬੰਦੇ ਨੇ ਕਿਸੇ ਨੇ ਡਾਂਟ ਵੀ ਦਿੱਤਾ ਤੇ ਕੋਈ ਗੱਲ ਨੀ ਜੀ ਡਾਂਟ ਦਿੱਤਾ ਬਈ ਉਹਨੇ ਕੋਈ ਗ਼ਲਤੀ ਕੀਤੀ ਤਦੀ ਡਾਂਟੇ ਆ ਅੱਜ ਕੱਲ੍ਹ ਲੜਨ ਨੂੰ ਲੜਨ ਨੂੰ ਹਿਆਰ ਹੋ ਜਾਂਦੇ ਆ ਕੋਈ ਮੇਰੇ ਬੱਚੇ
ਬੱਚਿਆਂ ਨੂੰ ਮਨਾਣ ਜਾਣਾ ਮਤਲਬ ਬੱਚਿਆਂ ਨੂੰ ਵੀ ਮਨਾ ਆਏ ਨੇ ਚਲੋ ਚਲ ਆ ਅੱਜ ਕੱਲ ਬੱਚੇ ਮਰ ਗਏ ਸੁਆ ਮਰੇ ਨੇ ਅੱਜ ਕੱਲ ਦੇ ਕਰ ਪੈਰ ਹੀ ਪੈਣਾ ਪੈਂਦਾ।
ਨਾ ਬੱਚੇ ਲੜਾਈ ਕਰਵਾ ਦੇਣ ਆਸ ਪੜੋਸ ਨਾਲ ਲੜਾਈ ਕਰਾ ਦੇਣ ਰਿਸ਼ਤੇਦਾਰੀ ਲੜਾਈ ਕਰਾ ਦੇਣ ਬੱਚੇ ਕਿ ਤੁਸੀਂ ਸਾਡੇ ਬੱਚੇ ਨੂੰ ਇੰਝ ਕਹਿ ਕਿਉਂ ਦਿੱਤਾ ਤੁਸੀਂ ਹਾਂ ਕਿਉਂਕਿ ਪਹਿਲੇ ਲੋਕ ਹੁੰਦੇ ਸੀਗੇ ਤੂੰ ਗਲਤੀ ਕੀਤੀ ਹੋਏਗੀ ਤੇ ਉਹਦੀ ਤੈਨੂੰ ਡਾਂਟ ਪਈ ਉਹਨਾਂ ਕੋਲੋਂ
ਹੂੰ
ਪਹਿਲੇ ਬੱਚੇ ਦੀ ਗਲਤੀ ਨਿਕਾਲਦੇ ਹੁੰਦੇ ਸੀ ਲੋਕ ਅਤੇ ਹੁਣ ਨਾ ਹੁਣ ਤਾਂ ਤੁਸੀਂ ਸਾਡੇ ਬੱਚੇ ਨੂੰ ਇਸ ਤਰ੍ਹਾਂ ਕਹਿ ਕਿਵੇਂ ਦਿੱਤਾ ਤੁਸੀਂ ਇਹ ਹਿਸਾਬ ਹੋ ਗਿਆ ਤਾਂ ਪਹਿਲਾ ਟਾਈਮ
ਬਹੁਤ ਫਰਕ ਏ।
ਹੋਰ ਸੁਣਾਓ ਤੁਸੀਂ ਬੱਚੇ ਠੀਕ ਤੁਹਾਡੇ ਹਾਂ।
ਠੀਕ
ਤੇ ਆਣਾ ਹੀ ਹੁੰਦਾ ਨਾ ਬਈ। ਚਲੋ ਬਚ ਆਪ ਆਪਣਾ ਵਧੀਆ ਟਾਈਮ ਨਿਕਲ ਜੇ ਖਾਣਾ ਪੀਣਾ ਵਧੀਆ ਹੋ ਜਾਵੇ ਅਤੇ ਅੱਛਾ ਲੱਗਦਾ ਏ। ਹੋਰ ਸੁਣਾਓ? ਹੋ ਗਿਆ ਖਾਣਾ ਪੀਣਾ ਕਰ ਲਿਆ।
ਨਹੀਂ-ਨਹੀਂ ਖਾਣਾ ਬਸ ਬੱਚਿਆਂ ਬਚ ਬੱਚਿਆਂ ਨੇ ਖਾ ਲਿਆ ਵੇਂ ਅਸੀ ਹਜੇ ਖਾਣਾ ਬਿਠਾ ਕੇ ਇੱਕ ਬੱਚਾ ਜੋਬ ਕਰਦਾ ਉਨੂੰ ਭੁੱਖ ਲੱਗ ਗਈ ਦੀ ਸੀ। ਤੇ ਉਹ ਕਹਿੰਦਾ ਮੈਨੂੰ ਰੋਟੀ ਦੇ ਦੋ ਮੈਂ ਕਿਹਾ ਚਲੋ ਬਣਾਦੇ ਬਣਾਦੇ ਤੁਸੀਂ ਦਿਖਾਓ ਹਾਂ। ਦੂਜਾ ਬੱਚਾ ਅਜੇ ਜਿੰਮ ਤੋਂ ਆਇਆ ਏ। ਉਹ ਤੇ ਹਾਂ ਰੋਕ ਰੋਕ
ਬੱਚੇ ਖਾ ਲੈਣ ਨਾ ਫਿਰ ਥੋੜ੍ਹਾ ਅੱਧਾ ਕੰਮ ਵੀ ਮੁੱਕ ਜਾਂਦਾ ਏ ਕਿ ਚਲੋ ਬੱਚ- ਬੱਚਿਆਂ ਨੇ ਖਾ ਲਈ ਏ ਰੋਟੀ, ਹਾਂ ਨਹੀਂ ਤੇ ਬੱਚ- ਬੱਚਿਆਂ ਨੂੰ ਵੀ ਵੇਖਦੇ ਰਹੋ ਬੱਚੇ ਖਾਣ ਉਨਾਂ ਨੂੰ ਪਸੰਦ ਨ ਆਏਗੀ ਕੀ ਬਣਾਇਆ ਜੇ- ਕਹਿ ਦੇ ਓਈ ਦਾਲ ਰੋਜ਼ ਦਾਲ ਹੀ ਬਣਾ ਲੇਤੇ ਓ। ਰੋਜ਼ ਦਾਲ ਈ ਬਣਾਣੀ ਹੋਤੀ ਐ, ਤੇ ਬੰਦਾ ਸੋਚੇ ਬਣਾਈਏ ਕੀ ਬ ਦਾਲ ਸਬ ਰਾਤੀ ਤੇ ਫੇਰ ਦਾਲ ਰੋਟੀ ਈ ਬਣੇਗੀ ਨਾ।
ਚਲਦੀ ਏ। ਸਵੇਰੇ ਸਬਜ਼ੀ ਚਲ ਜਾਂਦੀ ਐ। ਰਾਤ ਟਾਈਮ ਕੋਈ ਸਬਜ਼ੀ ਖਾਂਦਾ ਨੀ।
ਹੂੰ।
ਪਹਿਲੇ ਤੇ ਪਹਿਲੇ ਟਾਈਮ ਤੇ ਵੀ ਇਹ ਹੁੰਦਾ ਸੀ ਵੀ ਜਦੋਂ ਦਾਲ ਸਬਜ਼ੀ ਸਵੇਰੇ ਸਬਜ਼ੀ ਬਣਾਈ ਜੇ ਬਚ- ਗਈ ਏ ਤੇ ਚਲੋ ਏਹੀ ਰਾਤੀ ਖਾ ਲਾਂਗੇ। ਤੇ ਪਰ ਨਹੀਂ ਅੱਜ ਕੀ ਐ, ਅੱਜ- ਤੇ ਓਸ ਲੇ ਖਾਈ, ਖਾਈ ਤਾਜ਼ੀ-ਤਾਜ਼ੀ ਖਾਲੀ ਉਸ ਤੋਂ ਬਾਅਦ ਕਿਸੇ ਨੇ ਖਾਣੀ ਫਰਿੱਜ ਜ਼ਰੂਰ ਹੈਗੇ ਆ। ਪਰ ਖਾਂਦਾ ਕੋਈ ਨਹੀ ਜੇ ਫ਼ ਫਰਿਜ ਵਲੀ ਸਬਜੀ ਦਾਲ
ਨਹੀਂ-ਨਹੀਂ ਦੂਜੇ ਏ ਤੇ ਪਸੰਦ ਹੀ ਨਹੀਂ ਕਰਦੇ। ਦਾਲ ਫੇਰ ਵੀ ਖਾਧੀ ਜਾਂਦੀ ਏ। ਸਬਜ਼ੀ ਨਹੀਂ ਖਾਧੀ ਜਾਂਦੀ। ਸ ਸ ਸਬਜੀ ਆ ਹਾਂ, ਹਾਂ ਉਹੀ ਅੱਜ ਬਣਾਉਣੀ ਹੀ ਉਨੀ ਅੱਜ ਕੱਲ ਤੇ ਬਣਾਉਣੀ ਹੀ ਉਨੀ ਚਾਹੀਦੀ ਦੇ ਵਿੱਚ ਚੀਜ਼ ਹੀ ਥੋੜ੍ਹੀ ਬਣਾਣੀ ਚਾਹੀਦੀ ਏ।
ਜੋ ਚੀਜ਼ ਬਚੀ ਹਾਂ, ਤੇ ਮੈਂ ਖੁਦ ਕਿਹਾ ਤਾਂ ਮੈਂ ਕਿਹਾ ਜ ਖਾਣੀ ਨੀ ਨਾ ਟਾਈਮ ਸਿਰ ਕੰਮ ਵਾਲੀ ਨੂੰ ਦੇ ਦਿਓ ਕੋਈ, ਕਮ ਸੇ ਕਮ ਉਹ ਤੇ ਖਾ ਲੈ। ਉਨੂੰ ਵੀ ਫੇਰ ਏ ਕਰੀਦਾ ਸਵੇਰੇ ਜਿਵੇਂ ਨਾਸਤੇ ਚ ਜੋ ਖਾ ਲਿਆ ਹਾਂ ਸਹੀ ਦਿਓ ਜੋ ਕਿਸੇ ਦੂਸਰੇ ਨੂੰ ਵੀ ਦੇਣ। ਤੇ ਸਹੀ ਚੀਜ਼ ਦਿਓ, ਖਰਾਬ ਥੋੜ੍ਹੀ ਦੇਣੀ ਏ। ਹਾਂ, ਨਹੀਂ-ਨਹੀਂ ਮੇਰ ਮੇਰਾ ਤੇ ਏਹੀ ਬਿਜੀ ਐ ਬਿਜੀ ਐ ਤੁਸੀਂ ਔ ਖਾ ਲਈ ਏ ਹੋਣ ਚੀਜ਼ ਨਹੀਂ ਹੋਣ ਬਾਕੀ ਦੀ ਬਚ ਚੀਏ ਨਾ ਉਨੂੰ ਹੋਣ ਈ ਦੇ ਦਿਓ। ਜਿਸ ਲੇ ਆਪ ਖਾਧੀ ਏ ਨਾ ਨਾਸ਼ਤਾ ਬਾ ਉਨੇ ਔ ਕੰਮ-ਕੰਮ ਕਰਨ ਆਂਦੀ ਏ। ਜਿਸ ਤਰਾ ਜਾਣ ਲਗਦੀ ਏ ਔਨੂੰ ਜੋ-ਜੋ-ਜੋ, ਪੈਕ ਕਰ ਦੇੰਦੇ ਵੀ ਜਾਤੇ ਹੁਏ ਲੇ ਜਾਈਓ ਫਿਰ ਲੈ ਜਾਂਦੀ ਓਹ ਵੀ ਖੁਸ਼ ਹੋ ਕੇ ਲੈ ਜਾਂਦੀ ਏ ਕਿਓਂਕਿ
ਹਾਂ, ਹਾਂਜੀ ਨਹੀਂ ਏ ਠੀਕ ਏ, ਜੇ ਕਿਸੇ ਨੂੰ ਦੇਣੀ ਏ ਸਹੀ ਚੀਜ਼ ਦੇਉ ਖ਼ਰਾਬ ਚਲੋ ਠੀਕ ਠੀਕ ਏ।
ਹਾਂ-ਹਾਂ-ਹਾਂ ਚਲੋ, ਅੱਛਾ ਜੀ ਹਾਂ ਕੋਈ ਗੱਲ ਨੀ ਫੇਰ ਕਰਾਂਗੇ ਹਨਾ। ਠੀਕ ਹੈ, ਸਤਿ ਸ਼੍ਰੀ ਕਾਲ ਜੀ ਸਤਿ ਸ਼੍ਰੀ ਕਾਲ।
ਕੋਟ ਦੋ, ਕਾ ਕਰੂ ਮੰਮੀ, ਅਈਔ ਖਾਲੈ ਹੋਣ।